ਸਤਿ ਸ੍ਰੀ ਅਕਾਲ। ਕੀ ਹਾਲ ਚਾਲ??
ਮੈਂ ਵਧੀਆ ਵਾਂ।
ਹਾਂਜੀ ਮੈਂ ਠੀਕ ਆ। ਤੁਸੀਂ ਦੱਸੋ ਠੀਕ ਓ?
ਹੋਰ ਤੁਹਾਡਾ ਮੌਸਮ ਸਹੀ ਏ ਉੱਥੇ?
ਹਾਂਜੀ ਨਹੀਂ ਬਾਰਿਸ਼ ਆਦੀ ਪਈ ਆ ਤੇ ਸਵੇਰ ਦੀ ਆ ਰਹੀ ਐ। ਹਾਂਜੀ, ਹਾਂਜੀ ਇੰਨੀ ਗਰਮੀ ਬੜੀ ਗਰਮੀ ਪੈ ਰਹੀ ਸੀ। ਇੰਨੀ ਗਰਮੀ ਮਾਰਕੀਟ ਤੱਕ ਜਾਣ ਦਾ ਮਨ ਨਹੀਂ ਸੀ ਇੱਥੇ। ਇੰਨੀ ਗਰਮੀ ਗੁੰਮੇ ਵਾਲੀ ਗਰਮੀ। ਹਾਂਜੀ ਸਹੀ ਕਹਿੰਦੇ ਪਏ ਓ। ਹੋਰ ਤੁਹਾਡੇ ਉਧਰ ਤਾਂ ਮੌਸਮ ਠੀਕ ਏ।
ਅੱਜ ਠੀਕ ਸੀ ਸਾਡੇ ਤੇ ਮੌਸਮ ਨਾ ਅੱਜ ਮੈਂ ਫੀਲ ਕਰ ਰਹੀ ਸੀ ਅੱਜ ਮੌਸਮ ਠੀਕ ਏ ਹਾਂ ਥੋੜਾ ਬਾਰਿਸ਼ ਤੇ ਨਹੀਂ ਹੋਈ?
ਅੱਛਾ, ਅੱਛਾ ਠੰ ਬੱਦਲ ਵੀ ਬਣ ਗ ਤਾਂ ਵੀ ਸਹੀ ਰਹਿੰਦਾ ਬੱਦਲ ਬਣ ਗਿਆ। ਨਹੀਂ ਤੇ ਪੂਰੇ ਗੁਮਾ ਹੋ ਜਾਂਦਾ ਨਾ ਬੜੀ ਇਰੀਟਿਡ ਹੁੰਦੀ ਐ। ਹੋਰ ਸੁਣਾਓ ਰੋਟੀ ਰੋਟੀ ਖਾ ਲਈ ਤੁਸੀਂ? ਹਾਂਜੀ ਦੀਦੀ ਸਹੀ ਕਹਿ ਰਹੇ ਹੋ। ਹੋ ਡਿਨਰ ਕਰ ਲਿਆ?
ਹਾਂਜੀ, ਹਾਂਜੀ
ਕੀ ਬਣਾਇਆ ਅੱਜ ਡਿਨਰ ਚ ਡਿਨਰ ਕਰ ਲਿਆ? ਅ ਆ ਰਹੀ ਰ ਨੈਟਵਰਕ ਨਹੀਂ ਆ ਰਿਹੇ ਥੋੜੇ ਸੇ ਹੁਣ ਆ ਰਹੀ ਐ? ਹੋਰ ਬਰਗਰ ਬਣਾਇਆ ਸੀੇ। ਆਜ ਅਛ ਅੱਛਾ, ਅੱਛਾ ਅੱਛਾ, ਅੱਛਾ ਹੋਰ ਤੁਹਾਡੇ ਨੈਟਵਰਕ ਨੀ ਆ ਰਹੇ? ਮੇਰੀ ਆਵਾਜ਼ ਨਹੀਂ ਨਹੀਂ ਉਹ ਇੱਕ ਕ ਕੱਟ ਕੇ ਆਉਂਦੀ ਵੀ ਹੈ ਕੱਟ ਕੱਟ ਕੇ
ਹਾਂਜੀ
ਹਮ ਮੈਂ ਬਾਹਰ ਜਾ ਕੇ ਦੇਖਦੀ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ?